ਹੈਲੋ।
ਹੈਲੋ।
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਹੋਰ ਠੀਕ
ਹਾਂਜੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਕਿਵੇਂ ਹੋਦੇ ਸੀ ਵਧੀਆ?
ਠੀਕ ਠਾਕ ਦੱਸੋ ਤੁਹਾਡੇ?
ਹਾਂਜੀ।
ਹੈਲੋ।
ਹਾਂਜੀ ਹਾਂਜੀ ਹਾਂਜੀ ਸਾਰੇ ਠੀਕ ਆ ਪਰਿਵਾਰ ਠੀਕ ਆ ਘਰਦੇ ਠੀਕ। ਠੀ ਸਾਰੇ ਠੀਕ ਆ।
ਅੱਛਾ ਕੀ ਕਰਦੇ ਸੀ ਤੁਸੀ?
ਕੁਛ ਨੀ ਬਸ ਨਾਸ਼ਤਾ ਕਰਕੇ ਹਟੇ ਸੀ।
ਨਾਸ਼ਤਾ ਜੀ ਕੀ ਬਣਾਇਆ ਸੀ ਅਸੀਂ ਵੀ ਕਰ ਲਿਆ ਅੱਜ ਅਸੀਂ ਬ੍ਰਡ ਪਕੌੜੇ ਬਣਾਏ ਸੀ। ਵਿਚ ਕੀ ਪਾਇਆ ਸੀ। ਹੈਲੋ। ਹੈਲੋ। ਹੈਲੋ।